ਅਚਾਰ ਵਧੀਆ-ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ-ਚਾਲ?
ਵਧੀਆ-ਵਧੀਆ ਮੈਂ ਕਿਹਾ ਚਲੋ ਤੁ ਅੱਛਾ ਤੁਸੀਂ ਕੋਲ ਕੀਤੀ ਮੈਂ ਕਰਨ ਲੱਗੀ ਸੀ। ਪੈਲੋਂ ਕੌਲ ਕਿ ਜੜੇ ਅੱਜ-ਕੱਲ ਮੈਂ ਬੱਚਿਆਂ ਨੂੰ ਸਮਝਾ ਰੀ ਸੀ ਕਿ ਅੱਜ-ਕੱਲ ਦੇਖੋ ਫੈਸਟੀਬਲ ਬਨਾਨਾ ਕਿੰਨਾ ਜ਼ਾ ਦਾ ਜਰੂਰੀ ਹੈਗਾ ਕਿਓਂਕਿ ਅੱਜ-ਕੱਲ ਏਨਾਂ ਬਿਜ਼ੀ ਟਾਈਮ ਚੱਲ ਰਿਐ ਕਿਉਂਕਿ ਬੱਚੇ ਬਿਜ਼ੀ, ਬੜੇ ਬਿਜੀ, ਅੱਜ-ਕੱਲ ਕਿਸੀ ਕੋਲ ਏਨਾਂ ਟਾਈਮ ਨੀ ਹੁੰਦਾ ਕਿ ਗੇਟ-ਟੂਗੈਦਰ ਕਰੇ, ਰਿਸ਼ਤੇਦਾਰਾਂ ਨਾਲ ਮਿਲੇ। ਫੇਰ ਜੜੇ ਫੈਸਟੀਬਲ ਹੁੰਦੇ ਐ ਨਾ ਓ ਸਾਨੂੰ ਕੈਂਦੇ ਆ ਨਾ ਫੈਸਟੀਬਲ ਜੜਾ ਹੁੰਦੈ ਓ ਖੁਸ਼ੀਆਂ ਦਾ ਤਿਉਹਾਰ ਹੈਗਾ, ਮੇਲ ਮਿਲਾਪ ਦਾ ਤਿਉਹਾਰ ਹੈਗਾ ਅਗਰ ਤੁਸੀਂ ਕਿਸੇ ਦੇ ਨਾਲ ਮਨ ਮੁਟਾਵ ਬੀ ਹੈਗੈ ਨਾ ਤੇ ਫੈਸਟੀਬਲ ਐਵੇਂ ਦਾ ਤਿਉਹਾਰ ਹੈ ਕਿ ਤੁ ਸੀ ਆਪਨਾ ਮਨਮਟਾਵ ਵੀ ਨਾ ਦੂਰ ਕਰ ਸਕਦੇ ਓ ਕੈਨ ਦਾ ਮਤਲਬ ਐ ਹੋ ਗਿਆ ਕਿਓਂ ਕਿ ਏੱਕ ਤੇ ਪ੍ਰੇਮ, ਭਾਈਚਾਰਾ ਏਕਤਾ ਨਾਲ ਕਰੁਨਾ, ਦਏ, ਸੰਸਕ੍ਰਿ ਤੀ ਦਾ ਵੀ ਦੇਖੋ ਪ੍ਰਤੀਕ ਹੈਗੈ ਨਾ ਕਿਓਂਕਿ ਸਾਨੂੰ ਅੱਜ-ਕੱਲ ਦੇ ਬੱਚਿਆਂ ਨੂੰ ਸਮਝਾਨਾ ਪੈਂਦੈ ਕਿ ਨਈ ਐ ਵਾਲੀ ਚੀਜ ਕਿਉਂਕਿ ਬੱਚਿਆਂ ਨੂੰ ਨੌਲੇਜ ਈ ਨੀ ਹੈਗੀ ਕਿਉਂਕਿ ਬੱਚਿਆਂ ਨੂੰ ਬੱਚੇ ਕਦੀ ਏਨਾ ਡਿਪੈਂਡ ਈ ਨੀ ਹੋਏ ਤੇ ਐਸ ਕਾਰਨ ਮਤਲਬ ਫੈਸਟੀਵਲ ਜ ਗੇੜੇ ਜੜੇ ਹੈਗੇ ਨਾ, ਸਾਡੀ ਲਾਈਫ ਵਾਸਤੇ ਬੋਹੋਤ ਜਾਦਾ ਜਰੂਰੀ ਹੈਗੇ
ਬਿਲਕੁਲ-ਬਿਲਕੁਲ ਐ ਤਾਂ ਬਿਲਕੁਲ ਤੁਸੀਂ ਠੀਕ ਗਲ ਐ ਕਿ ਮਤਲਬ ਜੜੇ ਫੈਸਟੀਵਲ ਹੁੰਦੇ ਨੇ ਹੁਨ ਵੈਸੇ ਵੀ ਦੇਖੋ ਫੈਸਟੀਵਲ ਸਾਰੇ ਸਟਾਰਟ ਹੋਨ ਵਾਲੇ ਆ। ਹਰ ਫੈਸਟੀਵਲ ਤੁਆਨੂੰ ਪਤੈ ਕਿ ਆਪਾਂ ਨੂੰ ਮਤਲਬ ਆਪਸ 'ਚ ਪਿਆਰ ਪਿਆਰ, ਏੱਕ ਓਦੇ ਨਾਲ ਆਪਸ ਦਾ ਰਿਸ਼ ਤਾ ਵੀ ਬਨਦੈ। ਹੁਨ ਜਿਵੇਂ ਰਾਖੀ ਆ ਗੀ, ਰਾਖੀ ਵਿੱਚ ਭਾਈ-ਭੈਣ ਦਾ ਤਿਉਹਾਰ ਹੁੰਦੈ ਤਾਂ ਏਦੇ ਮਤਲਬ ਕੋਈ ਵੀ ਫੈਸਟੀਵਲ ਹੁੰ ਦੈ ਯਾਂ ਦੀਵਾਲੀ ਹੋ ਗਈ ਯਾਂ ਬੈਸਾਖੀ ਹੋ ਗਈ ਓ ਸਾਨੂੰ ਸਾਡੇ ਕਲਚਰ ਬਾਰੇ, ਸਾਡੀ ਸੰਸਕ੍ਰਿਤੀ ਬਾਰੇ ਵੀ ਕਿੰਨਾ ਕੁਛ ਦੱਸਦੇ ਨੇ ਕਿ ਮਤਲਬ ਇਵੇਂ ਜ ਹੋਇਆ ਸੀ ਤਾਂ ਕਰਕੇ ਆਪਾਂ ਈ ਐ ਵਾਲਾ ਫੈਸ ਟੀਬਲ ਬਨਾਨੇਂ ਆਂ। ਹੁਨ ਜਿਵੇਂ ਬੈਸਾਖੀ ਆ ਗਈ ਯਾਂ ਕੋਈ ਵੀ ਫੈਸਟੀਬਲ ਆਂਦੈ ਤਾਂ ਤੁਆਨੂੰ ਪਤਾ ਈ ਐ ਕਿ ਮਤਲਬ ਕਿੰਨਾ ਓਨਾਂ ਸਭ ਚੀਜਾਂ ਲਈ ਕਿੰਨਾ ਵਧੀਆ ਹੁੰਦੈ। ਈਦ ਆ ਗਈ ਯਾਂ ਕੋਈ ਵੀ ਫੈਸਟੀਬਲ ਹੈ ਓ ਸਾਨੂੰ ਮਤਲਬ ਆਪਸ 'ਚ ਮਿਲਝੁਲ ਕੇ ਪਿਆਰ ਨਾਲ ਰਹਿਨਾ ਸਭ ਕੁਛ ਸਿਖਾਂਦੈ। ਤਾਂ ਆਪਾਂ ਨੂੰ ਜਿਵੇਂ ਫੈਸਟੀਵਲ ਹੁੰਦੇ ਨੇ ਓਦੇ ਵਿੱਚ ਥੋੜਾ ਬ ਧਿਆਨ ਵੀ ਰੱਖਨਾ ਚਾਈਦੈ ਕਿ ਕਿ ਮਤਲਬ ਆਪਾਂ, ਆਪਾਂ ਆਪ ਜਿਵੇਂ ਕਈ ਵਾਰ ਹੁੰਦੈ ਦੀਵਾਲੀ ਵਗੈਰਾ ਵਿੱਚ ਬੱਚੇ ਦੇਖਿਆ ਆਏਗਾ ਤੁਸੀਂ ਮਤਲਬ ਅ ਪਟਾਖੇ ਵਗੈਰਾ ਜਲਾਂਦੇ ਨੇ। ਓ ਸਾਨੂੰ ਥੋੜਾ ਜਾ ਥੋ ਇਸ ਚੀਜ ਦਾ ਧਿਆਨ ਰੱਖਨਾ ਚਾਈਦੈ ਕਿ ਆਪਾਂ ਨੂੰ ਐਂਵੇਂ ਜੇ ਪਟਾਖੇ ਨਈ ਜਲਾਨੇ ਚਾਈਏ ਜਿਦੇ ਨਾਲ ਅ ਮਤਲਬ ਅ ਪੋਲੂਸ਼ਨ ਹੋਵੇ, ਸਾਡੇ ਦੇਸ਼ ਨੂੰ ਕੋਈ ਖ਼ਤਰਾ ਹੋਵੇ ਤਾਂ ਥੋੜਾ ਜਾ ਜੇੜਾ ਆਪਾਂ ਫੈਸਟੀਵਲ ਵੀ ਬਨਾਨੇਂ ਆਂ ਕੋਈ ਵੀ ਤਾਂ ਆਪਾਂ ਥੋੜਾ ਧਿਆਨ ਨਾਲ ਵੀ ਬਨਾਨੇਂ ਚਾਈਦੇ ਨੇ
ਬਿਲਕੁਲ-ਬਿਲਕੁਲ ਦੇਖੋ ਐ ਗੱਲ ਤੇ ਤੁਸੀਂ ਬਿਲਕੁਲ ਸਈ ਆਖੀ। ਦੇਖੋ ਪਰ ਤੁਸੀਂ ਫੈਸਟੀਵਲ ਦੇਖੋ ਨਾ ਫੈ ਸਟੀਬਲ ਦਾ ਟਾਈਮ ਜਦ ਆ ਜਾਂਦੈ ਸਾਨੂੰ ਕਿੰਨੀ ਜਾਦਾ ਐਕਸਾਈਟਮੈਂਟ ਹੋ ਜਾਂਦੀ ਐ ਸਾਡੇ ਬੱਚਿਆਂ ਨੂੰ, ਸਾਨੂੰ ਦੇਖੋ ਘਰ ਦੀ ਸਫਾਈ ਕਰਨੀ, ਨਏ ਕੱਪੜੇ ਖਰੀਦਨੇ ਨਾਲ ਅੱਛਾ-ਅੱਛਾ ਖਾਨਾ ਬਨਾਨਾ, ਪਰਿਵਾਰ ਨੂੰ ਟਾਈਮ ਦੇਨਾ, ਰਿਸ਼ਤੇਦਾਰੋ ਮਿੱ ਤਰਾ ਨਾਲ ਮਿਲਨਾ ਓਨਾਂ ਨੂੰ ਵੀ ਵਿਸ਼ ਕਰਨਾ, ਨਾਲ ਸਾਨੂੰ ਗਿਫਟ ਬਾਟਨਾ, ਸਾਡੀ ਦੀਵਾਲੀ ਹੋ ਗੀ ਜਿਵੇਂ ਅਸੀਂ ਗਿਫਟ ਇੱਕ ਦੂਜੇ ਨੂੰ ਐਕਸਚੇਂਜ ਕਰਦੇ ਹੈਗੇ ਜਿਹਦੇ ਨਾਲ ਸਾਡਾ ਜਿਹੜਾ ਕਹਿੰਦੇ ਹੈਗੇ ਨਾ ਕਿ ਆਪਣਾਪਨ ਬੜਦਾ ਹੈ ਕਹਿਣ ਦਾ ਮਤਲਬ ਇਹ ਹੋ ਗਿਆ। ਕਿਉਂਕਿ ਤਿਉਹਾਰ ਮੈਂ ਕਿਹਾ ਸੀ ਨਾ ਤੁਹਾਨੂੰ ਕਿ ਐਵੇਂ ਦਾ ਤਿਉਹਾਰ ਹੈ ਜਿਸਦੇ ਨਾਲ ਅਸੀਂ ਆਪਣੇ ਪੁਰਾਣੇ ਮਤਬੇ ਬੁਲਾ ਕੇ ਦੂਜਿਆਂ ਨੂੰ ਆਪਣੇ ਗਲੇ ਲਗਾਦੇ ਹੈਗੇ ਇੱਕ ਨਈ ਸ਼ੁਰੂਆਤ ਕਰਦੇ ਆ ਜਿਵੇਂ ਅਸੀਂ ਕਹਿ ਸਕਦੇ ਹਾਂ ਦੀਵਾਲੀ ਦੀਵਾਲੀ ਜਿਹੜਾ ਹੈ ਉਹ ਪਰਵ ਦਾ ਪ੍ਰਕਾਸ਼ ਮਤਲਬ ਰੋਸ਼ਨੀ ਦਾ ਤਿਉਹਾਰ ਹੈਗਾ ਨਾ ਕਹਿਣ ਦਾ ਮਤਲਬ ਹੈ ਉਸ ਦਿਨ ਲੋਕੀ ਕੀ ਕਰਦੇ ਹੈਗੇ ਦੀਆ ਜਲਾਦੇ ਹੈਗੇ, ਜਿਹਦੇ ਨਾਲ ਅੰਧਕਾਰ ਦੂਰ ਹੁੰਦਾ ਐ ਨਾਲ ਅੱਛਾ ਬੁਰਾਈ ਦੁਸਹਿਰਾ। ਸੁਣਿਆ ਹੀ ਹੋਵੇਗਾ ਦੁਸਹਿਰਾ ਕੀ ਤਿਉਹਾਰ ਹੁੰਦਾ ਏ, ਬੁਰਾਈ ਤੇ ਅੱਛਾਈ ਦੀ ਜੀਤ ਤੇ ਬੁਰਾਈ ਅੱਛਾਈ ਤੇ ਜੀਤ ਮਤਲਬ ਅਗਰ ਅਸੀਂ ਅਗਰ ਕੋਈ ਬੁਰਾ ਕੰਮ ਕੀਤਾ ਵੀ ਹੈ ਤੇ ਸਾਨੂੰ ਉਹਨੂੰ ਮਾਫ਼ ਵੀ ਮੰਗਣੀ ਚਾਹੀਦੀ ਹੈਗੀ। ਤੇ ਨਾਲ ਹੋਲੀ ਜਿਹੜਾ ਹੈ ਉਹ ਰੰਗੋ ਦਾ ਤਿਉਹਾਰ ਹੈਗਾ ਕਲਰਫੁਲ ਤਿਉਹਾਰ ਹੈਗਾ ਨਾ। ਹੋਲੀ ਜਿਹੜਾ ਹੈਗਾ ਜਿਹਦੇ ਨਾਲ ਸਾਡੇ ਪ੍ਰੇਮਚਾਰਾ, ਭਾਈਚਾਰਾ ਆ ਇਹ ਸਾਰੀ ਚੀਜ਼ਾਂ ਵੱਧਦੀਆਂ ਹੈਗੀਆਂ, ਜਿਹੜਾ ਅਗਰ ਈਦ ਆ ਜਾਏ ਤੇ ਈਦ ਦੇ ਲੋਕ ਕੀ ਕਰਦੇ ਹੈਗੇ, ਨਮਾਜ਼ ਪੜ੍ਹਦੇ ਹੈਗੇ, ਇੱਕ ਦੂਜੇ ਨਾਲ ਗਲੇ ਲਗਾਦੇ ਹੈਗੇ। ਮਿਠਾਈਆਂ ਵੰਡਦੇ ਹੈਗੇ। ਇਹ ਸਾਰੀ ਚੀਜ਼ਾਂ ਹੈਗੀਆਂ ਨਾਲ ਫਿਰ ਕ੍ਰਿਸਮਸ ਆ ਜਾਂਦਾ, ਕ੍ਰਿਸਮਸ ਵਿੱਚ ਕੀ ਹੁੰਦਾ। ਯੀਸ਼ੂ ਦਾ ਜਨਮ ਹੋਇਆ ਸੀ ਰਕਸ਼ਾ ਬੰਧਨ ਸਾਡੇ ਪ੍ਰੇਮ ਭਾਈ ਬਹਿਣ ਦੇ ਪ੍ਰੇਮ ਦਾ ਤਿਉਹਾਰ ਹੈਗਾ। ਉਹ ਸਾਰੀ ਚੀਜ਼ਾਂ ਹੋ ਗਈਆਂ ਨਾ ਕਹਿਣ ਦਾ ਮਤਲਬ ਇਹ ਹੋ ਗਿਆ ਤਿਉਹਾਰ ਕੋਈ ਵੀ ਮਨਾਉ। ਇਹ ਨਹੀਂ ਜ਼ਰੂਰੀ ਕਿ ਕਿਹੜਾ ਤਿਉਹਾਰ ਹੈਗਾ, ਤਿਉਹਾਰ ਜਿਹੜਾ ਵੀ ਹੈਗਾ ਉਹ ਸ਼ਿਕਸ਼ਾ ਲੈ ਕੇ ਕਿ ਆਦਾ ਇੱਕ ਸਿੰਬਲ ਲੈ ਕੇ ਆਦਾ ਸਾਡੇ ਵਾਸਤੇ ਨਾ।
ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਠੀਕ ਗੱਲ ਕਹੀ ਕਿ ਜਿਹੜੇ ਤਿਉਹਾਰ ਹੁੰਦੇ ਨੇ ਉਹ ਜਿਵੇਂ ਸਾਨੂੰ ਮਨੋਰੰਜਨ ਵੀ ਦੇਦੈ ਨੇ। ਸਾਨੂੰ ਰੌਣਕਾਂ ਵੀ ਦਿੰਦੇ ਨੇ, ਖੁਸ਼ੀਆਂ ਵੀ ਦਿੰਦੇ ਨੇ, ਤੇ ਸਾਨੂੰ ਭਾਈ ਚਾਰੇ ਦਾ ਤੇ ਆਪਸ ਚ ਮਿਲ ਜੁਲ ਕੇ ਰਹਿਣ ਦਾ ਵੀ ਉਹ ਸਿਖਾਦੇ ਨੇ। ਤੇ ਕਈ ਵਾਰ ਤੁਸੀਂ ਦੇਖਿਆ ਹੋਏਗਾ, ਜਿਹੜੇ ਤਿਉਹਾਰ ਹੁੰਦੇ ਨੇ ਉਹ ਸਾਡੀ ਸੰਸਕ੍ਰਿਤੀ ਦੇ ਬਾਰੇ ਵੀ ਵੀ ਸਾਨੂੰ ਦੱਸਦੇ ਨੇ। ਜਿਵੇਂ ਆਪਾਂ ਤੁਸੀਂ ਕਿਹਾ ਲੋਹੜੀ ਮਨਾਦੇ ਹਾਂ, ਵਿਸਾਖੀ ਮਨਾਦੇ ਹਾਂ। ਤਿਉਹਾਰ ਹੁੰਦੇ ਨੇ ਜਿਹੜੇ ਲੋਹੜੀ ਹੁੰਦਾ ਐ ਜਿਹੜਾ ਕਿੰਨਾ ਪ੍ਰਸਿੱਧ ਤਿਉਹਾਰ ਹੈ ਸਾਡੇ ਲਈ।, ਉਹ ਜਨਵਰੀ ਚ ਮਨਾਇਆ ਜਾਂਦਾ ਤੁਹਾਨੂੰ ਪਤਾ ਈ ਹੀ। ਔਰ ਲੋਕੀ ਤੁਸੀਂ ਵੇਖਿਆ ਹੋਏਗਾ, ਸ਼ਾਮ ਨੂੰ ਅੱਗ ਵਗੈਰਾ ਜਲਾਉਂਦੇ ਨੇ ਤੇ ਭੰਗਣਾਾ ਪਾਉਂਦੇ ਨੇ ਗਿੱ ਧਾਂ ਕਰਦੇ ਨੇ ਬੱਚੇ ਤੁਸੀਂ ਵੇਖਿਆ ਹੋਏ ਗਾ ਘਰੇ ਘਰੇ ਜਾ ਕੇ ਲੋਹੜੀ ਮੰਗਦੇ ਨੇ। ਕਿਉਂਕਿ ਉਹਦੇ ਨਾਲ ਵੀ ਮਤਲਬ ਅਹ ਉਹਦੇ ਵਿੱਚ ਲੋਹੜੀ ਵਿੱਚ ਤੁਸੀਂ ਵੇਖਿਆ ਹੈਏਗਾ ਮੂੰ ਫਲੀ, ਰੇਵੜੀ, ਗੱਚਕ ਇਹ ਸਭ ਮਤਲਬ ਡਾਲ ਕੇ ਆਪਾਂ ਪ੍ਰਮਾਤਮਾ ਦਾ ਧੰਨੇਵਾਦ ਵੀ ਕਰਦੇ ਨੇ ਤਾਂ ਜਿਹੜਾ ਹੁੰਦਾ ਐ ਨਈ ਫਸਲ ਔਰ ਖੁਸ਼ਹਾਲੀ ਦਾ ਵੀ ਪ੍ਰਤੀਕ ਹੁੰਦਾ ਐ ਤੇ ਸਭ ਤਿਉਹਾਰ ਸਾਨੂੰ ਮੌਜ, ਮਸਤੀ, ਰੌਣਕ ਔਰ ਸਤਿ ਸ੍ਰੀ ਅਕਾਲ ਦੀ ਗੂੰਜ ਵੀ ਗੁਜਦੀ ਹੈ, ਤੇ ਭਾਈਚਾਰੇ ਦਾ ਵੀ ਭਰ -ਭਾਈਚਾਰੇ ਨਾਲ ਵੀ ਭਰ ਜਾਂਦੇ ਨੇ ਤਿਓਹਾਰ ਵਗੈਰਾ
ਬਿਲਕੁਲ ਦੇਖੋ ਮੈਂ ਤੇ ਇਹ ਕਹਾਂਗੀ ਤਿਉਹਾਰ ਜਿਹੜੇ ਹੁੰਦੇ ਕੇਵਲ ਧਾਰਮਿਕ ਮਹੱਤਵ ਨਹੀਂ ਰੱਖਦੇ ਕਹਿਣ ਦਾ ਮਤਲਬ ਇਹੋ ਹੋ ਗਿਆ ਕਿ ਅਸੀਂ ਸੋ ਸੋਚੀਏ ਤਿਉਹਾਰ ਹੈਗੇ ਤੇ ਧਰਮ ਦੇ ਤਿਉਹਾਰ ਹੈਗੇ ਦੇਖੋ ਤਿਉਹਾਰ ਜੇੜਾ ਆਂਦਾ ਐ ਨਾ ਓ ਹਰ ਤਬਕੇ ਵਾਸਤੇ ਜ਼ਰੂਰੀ ਮਨਾਣ ਵਾਸਤੇ ਜ਼ਰੂਰੀ ਐ। ਨਾਲ ਅੱਛੀ ਕਿਓਂਕੇ ਓਦੇ ਨਾਲ ਸਾਡਾ ਜੇੜਾ ਆਰਥਿਕ-ਆਰਥਿਕ ਜੇੜੀ ਸਮਾਜ ਦੀ ਆਰਥਿਕ ਬੋ ਹੁੰਦੀ ਐ ਨਾ ਸਥਿਤੀ ਓ ਵੀ ਸਟੇਬਲ ਹੁੰਦੀ ਐ ਬੜਦੀ ਐ ਕਿਓਂਕਿ ਬਾਜ਼ਾਰਾਂ ਚ ਰੌਣਕ ਲੱਗਦੀ ਐ। ਗੀ ਦੇਖੋ ਲੋਕਾਂ ਦੇ ਬਿਜਨਸ ਵੱਦਦੇ ਹੈਗੇ। ਕਿਓਂਕਿ ਅਸੀਂ ਅਗਰ ਨਈਂ ਕੱਪੜੇ ਖਰੀਦਾਂਗੇ ਸਜਾਨ ਵਾਸਤੇ ਤੇ ਗਰਾਂ ਦਾ ਸਮਾਨ ਖਰੀਦਨਾ ਹੈਗਾ ਤੇ ਲੋਕ ਛੋਟੇ ਛੋਟੇ ਕਾਰੀਗਰ ਹੈਗੇ ਆ ਓਨਾਂ ਨੂੰ ਰੋਜ਼ਗਾਰ ਮਿਲਦਾ ਹੈਗਾ ਬਿਜ਼ਨਸ ਬੜਦਾ ਹੈਗਾ ਕਾਰੀਗਰ ਦੁਕਾਨ, ਮਿਠਾਈ ਬਨਾਨ ਵਾਲਾ ਬੰਦਾ ਹੋ ਗਿਆ ਕੱਪੜਾ ਹੋ ਗਿਆ ਵੇਪਾਰੀ ਛੋਟਾ ਵਿਵਸਾਈ ਹੋ ਗਿਆ ਓਦੀ ਵੀ ਆਏ ਬੜਦੀ ਏ ਇਸ ਕਾਰਨ ਦੇਖੋ ਤੋਹਾਰ ਜੇੜਾ ਹੈਗਾ ਨਾ ਦੇਸ਼ ਕੀ ਅਰਥ ਵਿਵਸਥਾ ਕੋ ਬੀ ਗਤੀ ਦੇਤਾ ਕੈਣ ਦਾ ਮਤਲਬ ਮੇਰਾ ਐ ਹੋ ਗਿਆ। ਦੇਖੋ ਵਿਦਿਆਲੇ ਹੋ ਗਿਆ, ਸਮਾਜ ਹੋ ਗਿਆ, ਸੰਸਕ੍ਰਿਤਿਕ ਕਾਰੇਕ੍ਰਮ ਤੁਸੀਂ ਸੁਨੇਆਂ ਹੋਏਗਾ ਕਿ ਸਕੂਲਾਂ ਚ ਆਨ ਵਾਲੇ ਟਾਈਮ ਜਦੋਂ ਪੰਦਰਾਂ ਅਗਸਤ ਆਨ ਵਾਲਾ ਹੁੰਦਾ ਐ ਯਾ ਦੀਵਾਲੀ ਆਨ ਐ ਤੇ ਸਕੂਲਾਂ ਚ ਵੀ ਸੰਸਕ੍ਰਿਤ ਪ੍ਰੋਗਰਾਮ ਔਰਗਨਾਈਜ਼ ਕੀਏ ਜਾਂਦੇ ਹੈਗੇ। ਬੱਚੇ ਨਾਚ ਅ ਨਾਚਨਾ, ਗਾਨਾ, ਬੱਚੇਆਂ ਨਾਟਕ ਪ੍ਰਤੀ ਕਰਨਾ ਜੀਦੇ ਨਾਲ ਬੱਚੇਆਂ ਦੀ ਪ੍ਰਤਿਭਾ ਵੀ ਸ਼ਾਮਿਲ ਹੁੰਦੀ ਹੈਗੀ ਬੱਚੇਆਂ ਦਾ ਆਤਮ-ਵਿਸ਼ਵਾਸ ਬੜਦੈ। ਨਾਲ ਸੰਸਕ੍ਰਿਤੀ ਦੇ ਪ੍ਰਤੀ ਸਨਮਾਨ ਵਿਕਸਿਤ ਹੁੰਦਾ ਕੈਨ ਦਾ ਮਤਲਬ ਏ ਹੋ ਗਿਆ ਨਾ।
ਬਿਲਕੁਲ-ਬਿਲਕੁਲ ਠੀਕ ਕਿਆ ਤੁਸੀਂ ਏ ਗੱਲ ਮਤਲਬ ਜੇੜੇ ਤਿਉਹਾਰ ਹੁੰਦੇ ਨੇ ਓ ਆਪਾਂ ਨੂੰ ਆਪਸ ਚ ਜੋੜ ਕੇ ਵੀ ਰੱਖਦੇ ਨੇ ਕਈ ਵਾਰ ਹੁੰਦਾ ਐ ਆਪਾਂ ਨੂੰ ਜਿਵੇਂ ਕਿ ਦੇ ਨਾਲ ਗਿਲੇ-ਸ਼ਿਕਵੇ ਹੁੰਦੇ ਨੇ ਆਪਾਂ ਤੇਹਾਰਾਂ ਵਿੱਚ ਓਦੇ ਨਿਕਲ ਜਾਨੇ ਆਂ ਤਾਂ ਕਦੇ ਗਿਲੇ-ਸ਼ਿਕਵੇ ਵੀ ਦੂਰ ਹੁੰਦੇ ਨੇ ਤੇਹਾਰਾਂ ਵਿੱਚ ਬੱਚੇਆਂ ਨੂੰ ਵੀ ਦੇਖੋ ਕਿੰਨਾ ਚਾਅ ਹੁੰਦਾ ਕਿ ਸਾਡੇ ਗਰ ਕੋਈ ਆਏ। ਗਾ ਯਾਂ ਮਿਠਾਈ ਆਊਗੀ ਕਿਓਂਕਿ ਹਰ ਤੇਓਹਾਰ ਦੀ ਦੇਖੋ ਹੁਨ ਜਿਵੇਂ ਆਵਦੀ-ਆਵਦੀ ਮਿਠਾਈਆਂ ਦਾ ਲੀਏ ਵੀ ਓਹ ਹੁੰਦਾ ਹੁਨ ਜਿਵੇਂ ਸਾਵਣ ਆਏਆ ਤੇ ਸਾਵਨ ਤਾਂ ਤੁਆਨੂੰ ਪਤਾ ਐ ਘੀਵਰ ਵਗੈਰਾ ਕਿੰਨਾ ਜ਼ਾਅਦਾ ਆਂਦਾ ਏ। ਤਾਂ ਮਤਲਬ ਹਰ ਤਿਓਹਾਰ ਦੀ ਆਵਦੀ-ਆਵਦੀ ਇੱਕ ਮਤਲਬ ਓ ਹੁੰਦਾ ਐ ਕਿ ਇਸ ਤਿਓਹਾਰ ਚ ਐ ਵਾਲਾ ਚੀਜ਼ ਖਾਈ ਜਾਂਦੀ ਐ ਆਪਾਂ ਗਰ ਵਿੱਚ ਵੀ ਕਿੰਨਾ ਕੁਛ ਆਵਦੇ ਮਤਲਬ ਕੋਈ ਤੇਹਾਰ ਹੁੰਦਾ ਐ ਤਾਂ ਬਨਾਨੇ ਆਂ ਤਾਂ ਆਪਸ ਚ ਆਪਾਂ ਮਿਲ-ਜੁਲ ਕੇ ਬੈ ਕੇ ਖਾਨੇ ਆ ਕਈ ਵਾਰ ਹੁੰਦੇ ਕਈ ਲੋਕ ਕੀ ਆਵਦੇ ਗਰੋਂ ਤਾਂ ਦੂਰ ਰੈਂਦੇ ਨੇ। ਓ ਤੇਹਾਰਾਂ ਵਿੱਚ ਈ ਆਪਦੇ ਗਰ ਆਪਦੇ ਪਰਿਵਾਰ ਨਾਲ ਮਿਲਣ ਲਈ ਵੀ ਜਾਨੇ ਆਂ। ਤਾਂ ਓ ਪਰਿਵਾਰਾਂ ਨਾਲ ਅਵਦਾ ਟਾਈਮ ਵੀ ਓਨਾਂ ਦੇ ਲਈ ਗਿਫਟ ਵਗੈਰਾ ਲੈ ਕੇ, ਮਿਠਾਈਆਂ ਲੈ ਕੇ ਕੇ ਓਨਾਂ ਨੂੰ ਆਪਦੇ ਮਾਂ-ਪੇਓ ਨੂੰ ਜਿਵੇਂ ਬੱਚੇ ਨੌਕਰੀ ਕਰਕੇ ਦੂਰ ਬੈਠੇ ਹੁੰਦੇ ਨੇ ਤਾਂ ਅਵਦੇ ਮਾਂ-ਪਿਓ ਨੂੰ ਮਿਲਨ ਜਾਂਦੇ ਨੇ ਓਨਾਂ ਨੂੰ ਵੀ ਕਿੰਨੀ ਚਾਅ ਹੁੰਦਾ ਐ ਕਿ ਸਾਡੇ ਬੱਚੇ ਤੇਹਾਰਾਂ ਵਿੱਚ ਸਾਨੂੰ ਮਿਲਨ ਆਨਗੇ।
ਬਿਲਕੁਲ ਦੇਖੋ ਪਰ ਓਈ ਚੀਜ਼ ਹੋ ਗਈ ਨਾ ਤੋਹਾਰ ਅਗਰ ਤੁਸੀਂ ਬਨਾ ਰਏ ਓ ਨਾ ਤੇ ਤੁਸੀਂ ਦੇਖੋਂ ਸੋਚ ਸਮਝ ਕੇ ਸੈਲੀਬ੍ਰੇਟ ਕਰੋ ਕਿ ਤੁਆਡਾ ਜੇੜਾ ਭਰੇਆ ਵਾ ਵਰਨ ਐ ਓਨੂੰ ਕੋਈ ਨੁਕਸਾਨ ਨਾ ਹੋਏ ਜਿਵੇਂ ਅੱਜ-ਕੱਲ ਬੱਚੇ ਬੱਚੇ ਜ਼ਾਅਦਾ ਪਟਾਕੇ ਯੂਜ਼ ਕਰ ਲੈਂਦੇ ਐ ਦੇਖੋਂ ਪਲਾਸਟਿਕ ਦੇਖੋਂ ਬਿਲ ਕੁਲ ਬੈਨ ਹੈਗਾ ਪਰ ਅੱਜ-ਕੱਲ ਜੇੜਾ ਡੈਕੋਰੇਸ਼ਨ ਦਾ ਸਮਾਨ ਹੈਗਾ ਓ ਪਲਾਸਟਿਕ ਦੇ ਆਨ ਲਾਗੇਆ। ਤੇ ਸਾਨੂੰ ਨਾ ਮਤਲਬ ਸੋਚ ਸਮਝ ਕੇ ਯੂਜ਼ ਕਰਨਾ ਚਾਈਦੈ ਕਿ ਪਟਾਕੇ ਬੱਚੇਆਂ ਨੂੰ ਨਾ ਮਨਾਂ ਕਰਨੇ ਚਾਈਦੇ ਐ ਗ੍ਰੀਨ ਪਟਾਕੇ ਚਲਾ ਲੋ ਕਿਓਂਕਿ ਅੱਜ-ਕੱਲ ਪੋਲਿਊਸ਼ਨ ਏਨਾ ਹਾਈ ਲੇਵਲ ਚ ਹੋ ਚੁੱਕੇਆਂ ਕਿ ਸਾਡੀ ਬੋਡੀ ਵਾਸਤੇ ਨੁਕਸਾਨਦਾਇਕ ਹੋ ਗਿਆ ਨਾਲ ਪਲਾਸਟਿਕ ਦੀ ਜਿਹੜੀ ਚੀਜ਼ਾਂ ਆਂਦੀਐਂ ਉਹ ਸਾਨੂੰ ਨਹੀਂ ਯੂਜ ਕਰਨੀ ਚਾਹੀਦੀ ਨਾਲ਼ ਕਈ ਲੋਕ ਦੇਖਿਆ ਹੋਏਗਾ ਭੋਜਨ ਦੀ ਬਰਬਾਦੀ ਕਰਦੇ ਐ ਖਾਣ ਦੀ ਬਰਬਾਦੀ ਤੁਸੀਂ ਅਗਰ ਫੈਸਟੀਵਲ ਹੈਗਾ ਕਹਿਣ ਦਾ ਮਤਲਬ ਐ ਹੋਗਿਆ ਲੋਕੀਂ ਅੱਛਾ ਖਾਣਾ ਬਣਾਂਦੇ ਹੈਗੇ, ਸਵੀਟਸ ਵੀ ਬਣਾਂਦੇ ਐ ਪਰ ਇਹ ਨੀ ਕਿ ਇੰਨੀ ਕੁਆਂਟਿਟੀ ਚ ਬਣਾ ਦੋ ਕਿ ਉਹ ਬਾਦ ਚ ਵੇਸਟ ਜਾਏ।
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਈ ਕਹੀਂ ਤੁਸੀਂ ਠੀਕ ਕਹੀਂ ਕਿ ਮਤਲਬ ਜੇ ਜਿਹੜਾ ਵੀ ਆਪਾਂ ਚੀਜ਼ ਬਣਾਈਏ ਉਹ ਮਤਲਬ ਤਿਉਹਾਰਾਂ ਨੂੰ ਆਪਦੇ ਦੇ ਮਤਲਬ ਪਰਿਆਵਰਨ ਦੇ ਅਨੁ ਕੂਲ ਵੀ ਬਣਾਣਾ ਚਾਹੀਦੈ ਜਿਵੇਂ ਤੁਸੀਂ ਕਿਹਾ ਫ਼ਜ਼ੂਲ ਖ਼ਰਚੀ ਨਈ ਕਰਨੀ ਚਾਹੀਦੀ ਐ ਪਲਾਸਟਿਕ ਦਾ ਸਮਾਨ ਦਾ ਕਮ ਉਪਯੋਗ ਕਰਨਾ ਚਾਹੀਦਾ। ਸਾਨੂੰ ਤੇ ਸਵੱਛਤਾ ਵੀ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦੈ‌। ਕਿਉਂਕਿ ਇੱਕ ਕਹਾਵਤ ਵੀ ਤਾਂ ਹੈਗੀ ਨਾ ਸਾਂਝੀ ਖੁਸ਼ੀ ਦੁੱਗੜੀ ਖੁਸ਼ੀ ਇਹਦਾ ਮਤਲਬ ਹੈ ਕਿ ਮਤਲਬ ਆਪਾਂ ਆਪਸ ਚ ਮਿਲ ਕੇ ਕੋਈ ਵੀ ਤਿਉਹਾਰ ਮਨਾਂਦੇ ਆ। ਤੇ ਉਹਦੀ ਖ਼ੁਸ਼ੀ ਦੋ ਗੁਣਾ ਵੱਧ ਜਾਂਦੀ ਐ। ਤਾਂ ਆਪਸ ਚ ਜਿਹੜੇ ਤਿਉਹਾਰ ਹੁੰਦੇ ਨੇ ਉਹ ਸਾਨੂੰ ਕਿੰਨਾ ਵੱਡਾ ਸੰਦੇਸ਼ ਵੀ ਦਿੰਦੇ ਨੇ ਧਰਮ, ਸੰਸਕ੍ਰਿ ਦਾ ਸੱਮਾਨ ਕਰਨਾ ਵੀ ਸਿਖਾਂਦੇ ਨੇ ਤਾਂ ਆਪਸ ਚ ਹਾਈਚਾਰੇ ਸਮਾਨਤਾ ਸੱਮਾਨ ਦੀ ਇਨਸਾਨੀਅਤ ਦਾ ਪਾਠ ਵੀ ਪੜਾਂਦੇ ਨੇ। ਵੀ ਵਧੀਐ ਔਰ ਸਾਡੀ ਜਿਹੜੀ ਆਣ ਵਾਲੀ ਜਨਰੇਸ਼ਨ ਐ ਉਹਨਾਂ ਨੂੰ ਵੀ ਇਸ ਬਾਰੇ ਵਿੱਚ ਦੇਖੋ ਪਤਾ ਲੱਗਦੈ ਕਿ ਆਪਾਂ ਨੂੰ ਤਿਉਹਾਰ ਕਿਸ ਤਰੀਕੇ ਨਾਲ ਔਰ ਆਪਸ 'ਚ ਕਿਸ ਤਰ੍ਹਾਂ ਦਾ ਮਨਾਂਣੇ ਚਾਹੀਦੇ ਨੇ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਹੋਈ ਤਾਂ ਬਾਰੇ ਵਿੱਚ।
ਹਾਂਜੀ ਹਾਂਜੀ ਸਸੀਆਕਾਲ ਜੀ।